ਤੋ ਸਸ ਰੀ ਕਾਲ ਜੀ ਕਿਵੇਂ ਓਂ, ਹਾਂਜੀ ਹਾਂ ਆਵਾਜ਼ ਆ ਰਈ ਐ ਮੈਡਮ।
ਹੈ
ਕੀ ਐ-
ਅੱਛਾ, ਥੋਡੀ ਰੁਕ-ਰੁਕ ਕੇ ਆ ਰਈ ਐ ਵਾਜ਼।
ਕੀ
ਹੈਲੋ, ਹਾਂਜੀ ਹਾਂ ਹੁਨ ਔਂਦੀ ਐ।
ਹੈਲੋ।
ਹਾਂਜੀ ਹਾਂ ਹੁਨ ਆਂਦੀ ਆ।
ਹਾਂਜੀ।
ਕੁਛ ਨੀ ਮੈਡਮ ਮੈਂ ਬਸ ਕੱਪੜੇ ਧੋ ਕੇ ਹਟੀ ਸੀ।
ਅੱਛੇਆ, ਹੋਰ ਕੀ ਕਰਦੇ ਹੁੰਨੇ ਓਂ ਮੈਮ ਤੁਸੀਂ।
ਠੀਕ ਕਰਦੇ ਸੀ।
ਮੈਮ ਅਸੀਂ ਤਾਂ ਫਰੀ ਸੀਗੇ ਬਸ ਬੈਠੇ ਸੀ।
ਅੱਛਾ-ਅੱਛਾ, ਹੋਰ ਸਟੱਡੀ ਕਰਦੇ ਓਂ ਤੁਸੀਂ।
ਹਾਂਜੀ-ਹਾਂਜੀ, ਸਟੱਡੀ ਕਰਦੇ ਮੈਮ।
ਠੀਕ ਐ-ਠੀਕ ਐ ਕੀ ਸਟੱਡੀ ਕਰਦੇ ਓਂ।
ਸਕੂਲ ਚ ਈ ਕਰਦੀ ਆਂ, ਹਾਂਜੀ ਮੈਮ ਤੁਸੀਂ ਕੀ ਕਰਦੇ ਓਂ।
ਮੈਂ ਵੀ ਔਨਲਾਈਨ ਵਰਕ ਈ ਕਰਦੀ ਆਂ ਹਾਂਜੀ ਹਾਂ।
ਅੱਛਾ।
ਹਾਂਜੀ ਹਾਂ। ਹਾਂਜੀ ਹਾਂ ਕਾਲਿੰਗ ਤੇ ਟ੍ਰਾਂਸਕ੍ਰਿਪਸ਼ਨ ਤੇ ਵੀ ਹੋ ਜਾਂਦਾ ਏ। ਹਾਂਜੀ ਹਾਂ।
ਹਾਂਜੀ।
ਤੇ ਹੋਰ ਸਾਰੇ ਘਰੇ, ਘਰੇ ਵਦੀਆ।
ਹਾਂਜੀ ਸਾਰੇ ਵਦੀਆ ਮੈਮ ਤੁਸੀਂ ਦੱਸੋ।
ਹਾਂਜੀ ਹਾਂ ਵਦੀਆ, ਹੁਨ ਜਦੋ
ਰੁੱਖਾਂ ਦੇ ਲਾਭ ਤੀ ਲੈ ਲੋ ਇੱਕ ਟੋਪਿਕ।
ਹਾਂਜੀ ਹਾਂ।
ਜਿਵੇਂ ਅੱਜ-ਕੱਲ ਕੋਈ ਵੀ ਅ ਵੀ ਰੁੱਖ ਰੁੱਖ ਲਗਾਨੇ ਚਾਈਦੇ ਨੇ ਕੋਈ ਵੀ ਰੁੱਖ ਅੱਜ ਕੱਟੇ ਜਾ ਰਏ ਨੇ। ਬਹੁ ਜ਼ਾਦਾ ਤੇ ਗਰਮੀ ਬਹੁ ਜਾਦਾ ਪੈਂਦੀ ਐ ਮੌਸਮ ਮਿੰਟ ਜਦੀ ਚੇਂਜ ਹੋ ਜਾਂਦੈ। ਕਦੇ ਬਾਰਿਸ਼ ਔਨ ਲੱਗ ਜਾਂਦੀਐ ਕਦੇ ਨੇਰੀ
ਹਾਂਜੀ ਹਾਂ ਏ ਤਾਂ ਹੈ ਮਤਲਬ ਰੁੱਖਾਂ ਦੇ ਦੇਖ ਲੋ ਇੰਨੇ ਲਾਭ ਨੇ ਆਪਨੀ ਜ਼ਿੰਦਗੀ ਚ ਲੋਕ ਰੁੱਖ ਏਨਾ ਕੁੱਛ ਆਪਾਂ ਨੂੰ ਖਾਨ ਨੂੰ ਦਿੰਦੇ ਨੇ, ਆਪਾਂ ਮਤਲਬ ਜੇ ਸਾਹ ਲੈਂਨੇ ਆਂ ਓ
ਸੀਜ਼ਨ ਨੇ ਮੈਮ।
ਰੁੱਖਾਂ ਤੋਂ ਮਿਲਦੀ ਆ, ਆਪਾਂ ਫਲ ਫਰੂਟ ਖਾਂਨੇ ਆਂ ਓਹ ਵੀ ਆਪਾਂ ਨੂੰ ਰੁੱਖਾਂ ਤੋਂ ਮਿਲਦੇ ਆ। ਪਰ ਫੇਰ ਵੀ ਲੋਕ ਅੱਜ-ਕੱਲ
ਓਨੂੰ ਕੱਟੀ ਜਾਂਦੇ ਨੇ ਲਗੌਨ ਦੀ ਬਜਾਏ ਕੱਟੀ ਜਾਰੇ ਨੇ।
ਹਾਂਜੀ ਹਾਂ- ਹਾਂ ਤੇ ਮਤਲਬ
ਕੱਲ ਦੇਖਲਓ ਘਰਾਂ ਵਿੱਚ ਏਸੀ ਆ ਗਏ ਨੇ ਕਿੰਨੀਆਂ ਬਿਮਾਰੀਆਂ ਫਲਾਉਂਦੇ ਨੇ।
ਹਾਂਜੀ ਹਾਂ -ਹਾਂ ਤੇ ਜਿਹੜੇ ਰੁੱਖ ਨੇ ਉਹ ਲੋਕ ਕੱਟੇ ਜਾ ਰਹੀ ਆ ਅਤੇ ਆਪਣਾ ਜਿਹੜੇ ਏ- ਏ, ਸੀ ਵਗੈਰਾ ਨੇ।
ਨਾਂ ਵਾਜਾ
ਵੱਧਦਾ ਹਾਂਜੀ ਹਾਂ ਤੇ ਦੇਖਲੋ ਆ ਚਿੜੀਆਂ ਵਗੈਰਾ ਅੱਜ- ਕੱਲ੍ਹ ਕਿੱਥੇ ਦਿਖਦੀਆਂ ਨੇ ਹਾਂ ਇਹਨਾਂ ਨੂੰ ਆਲਣਾ ਬਣਾਉਣ ਲਈ ਵੀ
ਜਗ੍ਹਾ ਚਾਹੀਦੀ ਹੈ, ਜੇ ਦਰੱਖ਼ਤ ਹੋਣਗੇ ਤਾਂ ਇਹ ਆਲਣਾ ਬਣਾਉਣਗੇ
ਹਾਂਜੀ, ਹਾਂ ਇਹਨਾਂ ਦਾ ਦੇਖਲੋ ਰਹਿਣ ਵਸੇਰਾ ਵੀ ਆ ਜਿਹੜਾ ਉਹ ਖ਼ਤਮ ਹੁੰਦਾ ਜਾ ਰਿਹਾ।
ਹਾਂਜੀ ਤੇ ਅੱਜ- ਕੱਲ ਤਾਂ ਸਬਜ਼ੀਆਂ ਵੀ ਟੀਕੇ ਭਰ ਪਰ ਉਗਾਈਆਂ ਜਾ ਰਹੀਆਂ ਨੇ ਕੈਮੀਕਲ ਪਾ- ਪਾ ਤੇ ਜੇ ਆਪਾਂ ਘਰੇ ਲਗਾਵਾਂਗੇ ਤਾਂ ਆਪਾਂ ਨੂੰ ਔਰਗੈਨਿਕ ਚੀਜ਼ਾਂ ਮਿਲਣਗੀਆਂ ਅੱਗੇ ਆਪਾਂ ਫਲ ਫਰੂਟ ਖਾ ਲੈਂਦੇ ਸੀਗੇ ਤੋੜ ਤੋੜ ਕੇ ਸਬਜ਼ੀਆਂ ਫਲ ਛਰੂਟ ਸਾਰਾ ਕੁਛ ਮਿਲਦਾ ਆਪਾਂ ਨੂੰ ਤਾ ਪਰ ਫੇਰ ਵੀ ਲੋਕ ਵਧ ਵਧਾ ਨਹੀਂ ਰਹੇ ਇਹਦੀ ਗਿਣਤੀ ਘਟਾ ਰਹੇ ਨੇ
ਹਾਂਜੀ ਹਾਂ ਦੇਖਲੋ ਕਿੰਨੇ ਕਿੰਨੇ ਜੰਗਲ ਕਿੱਡੇ ਕਿੱਡੇ ਬੜੇ ਜੰਗਲ ਕੱਟ ਕੇ ਲੋਕ ਲੱਕੜੀਆਂ ਵੇਚਦੇ ਆ ਹਨਾ ਹਾਂਜੀ ਹਾਂ ਤੇ ਉਹਨਾਂ ਤੋਂ ਮੁਨਾਫ਼ਾ ਪਰ ਇਹ ਜਿਹੜੀ ਮਨੁੱਖਤਾ ਦੀ ਜਿਹੜੀ ਸਿਹਤ ਨਾਲ ਹਨਾ ਬਰਬਾਦੀ ਹੋ ਰਹੀ ਹੈ।
ਹਾਂਜੀ ਲੋਕ ਜੜ ਨਿੰਮ ਦੇ ਪੱਤਿਆਂ ਦੀ ਜੜੀ ਬੂਟ ਬੂਟੀਆਂ ਨਾਲ ਦਵਾਈਆਂ ਬਣਾਉਂਦੇ ਨੇ ਦੇਸੀ ਦਵਾਈਆਂ ਉਹਨਾਂ ਦੇ ਦਰਖਤਾਂ ਦੇ ਲੀਵਸ ਵੀ ਬਹੁਤ ਜਿਆਦਾ ਬੈਨੀਫਿਟਸ ਨੇ ਉਹਦੇ ਤੇ ਲੋਕ ਫੇਰ ਵੀ ਉਹਨਾਂ ਨੂੰ ਲਗਾਉਂਦੇ ਨੀ ਹੈਗੇ
ਹਾਂਜੀ ਹਾਂ ਦੇਖ ਲਓ ਕਿੰਨੀਆਂ ਜੜੀਆਂ ਬੂਟੀਆਂ ਤਿਆਰ ਹੁੰਦੀਆਂ ਨੇ ਹਨਾ ਕਿੰਨਾ ਕੁਛ ਗੱ ਤਾ ਤਿਆਰ ਹੁੰਦਾ ਕਾਗਜ਼ ਤਿਆਰ ਹੁੰਦਾ
ਹਾਂਜੀ ਹਾਂਜੀ ਹਾਂ ਅੱਗੇ ਪੁਰਾਣੇ ਸਮਿਆਂ ਵਿੱਚ ਹੁੰਦੇ ਸੀਗੇ ਦਰਖਤ ਹੁੰਦੇ ਸੀਗੇ ਪੱਖਾ ਵੀ ਨਹੀਂ ਹੁੰਦਾ ਸੀ ਉਹ ਥੱਲੇ ਬੈਠ ਜਾਂਦੇ ਸੀ ਇੰਨੀ ਠੰਡੀ ਹਵਾ ਚੱਲਦੀ ਸੀਗੀ ਤੇ ਅੱਜ ਕੱਲ ਕਿਸੇ ਦੇ ਵੀ ਘਰੇ ਨਾ ਦਰਖਤ ਨਹੀਂ ਹੋਣਗੇ ਕਿਉਂਕਿ ਅੱਜ ਕੱਲ ਜਿਹੜੇ ਮੈਰਿਡ ਗਰਲਜ਼ ਨੇ ਉਹ ਕਹਿ ਦਿੰਦੀਆਂ ਨੇ ਵੀ ਸਾ ਤੋ ਝਾੜੂ ਨੀ ਲੱਗਦਾ ਹਵਾ ਚੱਲੂਗੀ ਤਾਂ ਪੱਤੇ ਖਿਡਣਗੇ ਹਾਂਜੀ ਗੱਲ ਅੱਜ ਕੱਲ ਕੋਈ ਵੀ ਗੰਦ ਨੀ ਆ ਪਵਾਉਂਦਾ
ਹਾਂਜੀ ਹਾਂ ਤੇ ਦੇਖ ਲਓ ਪਹਿਲਾਂ ਮਤਲਬ ਕਿ ਜਦੋਂ ਲੈਟਾਂ ਭੱਜ ਜਾਂਦੀਆਂ ਸੀ ਲੋਕ ਦਰੱਖਤ ਹੇਠਾਂ ਬਹਿੰਦੇ ਸੀਗੇ
ਹਾਂਜੀ ਹਾਂ
ਬੱਚਿਆਂ ਨੂੰ ਲੈ ਕੇ ਛੋਟੇ ਛੋਟਿਆਂ ਨੂੰ
ਹਾਂਜੀ ਹੁਣ ਹੁਣ ਤਾਂ ਆਪਣੇ ਲਵੇ ਬੱਲਬ ਵਗੈਰਾ ਬਹੁਤ ਸਾਰੀਆਂ ਫੈਸਿਲਿਟੀਜ ਆਗੀਆਂ ਪਰ ਉਦੋਂ ਲੋਕ ਮੋਮਬੱਤੀਆਂ ਲਾਉਂਦੇ ਸੀਗੇ
ਹਾਂਜੀ ਹਾਂ ਦੇਖ ਲਓ ਹਨਾ ਤੇ ਜਿਹੜੇ ਦਰਖਤ ਨੇ ਆਪਣੇ
ਹਾਂਜੀ ਹਾਂ
ਹਾਂ ਅਤੇ ਉਹਨਾਂ ਚੋ ਦੇਖ ਲੈ ਕਿੰਨੀ ਵਧੀਆ ਮਤਲਬ ਜਿਹੜੀ ਗੂੰਦ ਆਪਾਂ ਜਿਹੜੀ ਜੋੜ ਦੇ ਆ ਉਹ ਵੀ ਉਹਨਾਂ ਤੋਂ ਹੀ ਮਿਲਦੀ ਆਪਾਂ ਨੂੰ
ਹਾਂਜੀ ਹਾਂ ਕੋਟਨ ਵਗੈਰਾ ਸਾਰਾ ਕੁਛ ਮਿਲਦਾ ਆਪਾਂ ਨੂੰ ਤਾਂ।
ਹਾਂਜੀ ਹਾਂ-ਹਾਂ ਅਤੇ ਫੇਰ ਵੀ ਮਤਲਬ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਰੁ ਰੁੱਖ ਲਗਾਣੇ ਚਾਹੀਦੇ ਨੇ ਹਨਾ।
ਹਾਂਜੀ ਹਾਂ ਲਗਾਨੇ ਹੀ ਚਾਹੀਦੇ ਨੇ।
ਹਾਂਜੀ ਹਾਂ, ਤਾਂ ਕਿ ਜਿਹੜਾ ਆਉਣ ਵਾਲਾ ਜੀਵਨ ਆ ਨਾ ਤੇ ਉਹ ਮਤਲਬ ਖਤਰੇ ਜਾਵੇ ਆਕਸੀਜਨ ਦੀ ਜਿਹੜੀ ਕਮੀ ਆ, ਉਹ ਨਾ ਆਪਾਂ ਨੂੰ ਹੋਵੇ।
ਹਾਂਜੀ ਹਾਂ।
ਹਾਂਜੀ ਹਾਂ, ਤੇ ਤੁਸੀਂ ਕਦੇ ਲਗਾਇਆ ਕੋਈ ਦਰਖਤ?
ਹਾਂਜੀ ਮੈਂ ਤਾਂ ਜਦੋਂ ਸਕੂਲ ਦੇ ਵੱਲੋਂ ਮੈਂ ਟੀਚਰਜ ਭੇਜਦੇ ਨੇ ਵੀ ਐਕਟੀਵਿਟੀਆਂ ਕਰਿਆ ਕਰੋ ਰੁੱਖ ਰੁੱਖ ਲਗਾਓ।
ਹਾਂਜੀ ਹਾਂ।
ਤੇ ਉਦੋਂ ਹੀ ਮੈਨੇ ਬਹੁਤ ਸਾਰੇ ਰੁੱਖ ਲਗਾਏ ਨੇ ਤੇ ਉੱਧਰ ਤਾਂ ਸਾਡੇ ਬਹੁਤ ਜ਼ਿਆਦਾ ਰੁੱਖ ਰੁੱਖ ਵੀ ਲੱਗੇ ਹੋਏ ਨੇ।
ਠੀਕ ਹੈ ਠੀਕ ਹੈ ਹਾਂਜੀ ਹਾਂ, ਮਤਲਬ ਵਧ-
ਜ ਵਗੈਰਾ ਵੀ ਉਗਾਨੇ ਆ ਅਸੀਂ ਐਤਕੀ ਦੋ ਟੋਕਰੇ ਘਰੇ ਕੱਢੇ ਆਲੂ ਦੇ।
ਅੱਛਾ-ਅੱਛਾ।
ਬਹੁਤ ਸਾਰੀਆਂ ਸਬਜ਼ੀਆਂ ਲਗਾ ਦਿੰਨੇ ਆ ਪੁਦੀਨਾ ਵਗੈਰਾ ਹਰ ਇੱਕ ਚੀਜ਼ ਲੱਗੀ ਹੋਈ ਆ।
ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਗੱਲ ਆ ਤੇ ਮਤਲਬ ਹਾਂ ਵਧੀਆ- ਪਰ ਹੁਣ ਅੱਜ ਕੱਲ੍ਹ ਜਿਵੇਂ ਲੋਕ ਦਰਖਤ ਲਗਾ ਤਾਂ ਦੇਦੇ ਨੇ ਪਰ ਉਹਦੀ ਸੰਭਾਲ ਨਹੀਂ ਕਰਦੇ ਗੇ। ਫੇਰ ਉਹ ਸੁੱਕ ਜਾਂਦੇ ਆ ਨਾ ਉਹ ਪਾਣੀ ਪਾਂਦੇ ਨੇ ਦਰਖਤਾਂ 'ਚ ਹਾਂ। ਫਿਰ ਉਹ ਲਗਾਉਣ ਦਾ ਵੀ ਕੋਈ ਫਾਇਦਾ ਨਹੀਂ ਜਦ ਆਪਾਂ ਉਹਨਾਂ ਦੀ ਸੰਭਾਲ ਹੀ ਨਹੀਂ
ਸੰਭਾਲ ਈ ਨੀ ਕਰਨੀ। ਸੜਕ ਦੇ ਆਲੇ-ਦੁਆਲੇ ਨਾ ਅੱਗੇ ਵੱਡੇ-ਵੱਡੇ ਦਰਖ਼ਤ ਹੁੰਦੇ ਸੀ ਅੱਜਕੱਲ ਤਾਂ ਜਿਹੜਾ ਘਾਹ ਵੀ ਹੁੰਦਾ ਨਾ ਉਹ ਵੀ ਪੱਟੀ ਜਾ ਰਹੇ ਨੇ ਲੋਕ। ਸੜਕਾਂ ਦੇ ਆਲੇ-ਦੁਆਲੇ ਥੋਨੂੰ ਕੋਈ ਦਰਖਤ ਨਹੀਂ ਮਿਲੂਗਾ ਕਿਤੇ ਮਿਲੂਗਾ ਕੋਈ।
ਹਾਂਜੀ ਹਾਂ, ਸਰਕਾਰ ਨੂੰ ਚਾਹੀਦਾ ਆ ਹਨਾ ਵੀ ਮਤਲਬ ਚਲੋ ਸਰ ਕਾਰ ਵੀ ਵੈਸੇ ਬਹੁਤ ਵਧੀਆ ਮਹਿੰਮ ਚਲਾਉਂਦੀ ਆ, ਰੁੱਖਾਂ ਦੀ ਤੇ ਮਤਲਬ ਰੁੱਖ ਰੁੱਖਾਂ ਦਾ ਕਿਤੇ ਮਤਲਬ ਲੰਗਰ ਵੀ ਲੱਗਿਆ ਹੁੰਦਾ ਆਪਾਂ ਦੇਖਦੇ ਆ, ਵੀ ਪੌਦਿਆਂ ਪੋਦਿਆਂ ਦਾ ਲੰਗਰ ਲਾਂਦੇ ਨੇ ਲੋਕ।
ਤੇ ਮੈਮ ਜਿਵੇਂ ਤੁਸੀਂ ਦੇਖ ਲਓ, ਅ ਬਾਹਰਲੇ ਦੇਸਾਂ 'ਚ ਹੀ ਦੇਖ ਲੋ। ਉੱਥੇ ਨਾ ਲੋਕ ਅੱਜਕੱਲ੍ਹ ਬਹੁਤ ਜ਼ਿਆਦਾ ਪੌਦੇ ਗਿਫਟ ਕਰਦੇ ਨੇ।
ਹਾਂਜੀ ਹਾਂ-ਹਾਂ ਫਲਾਵਰਸ ਪਲਾਂਟਸ।
ਹਾਂਜੀ ਸਾਰੇ ਪਲਾਂਟਸ ਬਹੁਤ ਜ਼ਿਆਦਾ ਗਿਫਟ ਕਰਦੇ ਨੇ।
ਹਾਂਜੀ ਹਾਂ-ਹਾਂ।
ਹਾਂਜੀ ਤੇ ਗਿਫਟ ਕਰਨ ਨਾਲ ਅਗਲੇ ਨੂੰ ਫਾਇਦਾ ਹੀ ਹੁੰਦਾ ਜੇ ਅਗਲਾ ਲਗਾਊਗਾ ਜੇ ਆਪਾਂ ਗਿਫਟ ਦਵਾਂਗੇ ਅਗਲਾ ਹੋਰ ਵੀ ਲਗਾਉਗਾ।
ਹਾਂਜੀ ਹਾਂ, ਚਲੋ ਮਤਲਬ ਵਧੀਆ ਇਹ ਨਾਲੇ ਵਧੀਆ- ਗਿਫਟ ਹਨਾ ਦੇਣਾ ਚਾਹੀਦਾ ਆਪਾਂ ਨੂੰ ਵੀ ਇੱਧਰ ਚਾਹੀਦਾ ਲੋਕਾਂ ਨੂੰ ਵੀ ਹਾਂ। ਵੀ ਵਧੀਆ ਗਿਫਟ ਦਉ।
ਤਾਂ ਹੀ ਆਪਾਂ ਜੀਵਾਂਗੇ। ਅੱਜਕੱਲ੍ਹ ਦੇਖਲੋ ਜੇ ਆਪਾਂ ਹੁਣ ਬਾਹਰ ਚਲ ਜੀਏ। ਆਪਾਂ ਨੂੰ ਇੰਨੀ ਗਰਮੀ ਲੱਗ ਜਾਂਦੀ ਹੈ ਆਪਾਂ ਕਮਰੇ 'ਚ ਆਣਸਾਰ ਕਹਿੰਨੇ ਆ ਏ ਸੀ ਲਗਾ ਦੋ ਏਸੀ ਏ ਸੀ ਲਗਾ ਦੋਂ। ਆਪਣੇ ਤੋਂ ਗਰਮੀ ਹੈ ਜਿਹੜੀ ਉਹ ਸੈਣ ਵੀ ਨੀ ਹੁੰਦੀ ਹੈਗੀ ਕਿਉਂ ਕਿਉਂਕਿ ਏਸੀਆਂ ਦੀ ਹਵਾ ਖਾ ਰੇ ਆਂ, ਕਿੱਥੇ ਆਪਾਂ
ਨਿਕਲਦੀ ਐ ਨਾ ਏਦੇ ਕਰਕੇ ਬੋਤ ਜਾਦਾ ਗਰਮੀ ਵਧੀ ਹੋਈ ਐ ਕਿਉਂਕਿ ਪਹਿਲਾਂ ਇੰਨੀ ਗਰਮੀ ਨਈ ਸੀ ਰਹਿੰਦੀ।
ਹਾਂਜੀ ਏਸੀਆਂ ਨਾਲੇ ਮੈਮ ਗਰਮੀ ਬੋ ਵੱਧੀ ਜਾਂਦੀ ਐ। ਜੇ ਆਪਾਂ ਆਕਸੀਜਨ ਆਪਾਂ ਸਹੀ ਹਵਾ ਖਾਵਾਂਗੇ ਤਾਂ ਆਪਣਾ ਸਰੀਰ ਵੀ ਸੈਟ ਰਹੂਗਾ।
ਹਾਂਜੀ ਹਾਂ ਦੇਖ ਲੋ ਸਰੀਰ ਵੀ ਸੈੱਟ ਰਊਗਾ ਆਪਾਂ ਨੂੰ ਜੇੜੇ ਰੋਗ ਨੇ ਓ ਵੀ ਨੀ ਲੱਗ
ਹਾਂਜੀ ਓ ਵੀ ਨੀ ਲੱਗਣਗੇ ਜਿਵੇਂ ਹੁਣ ਅੱਜ ਕੱਲ੍ਹ ਟੈਬਲੇਟਸ ਲੈਂਨੇ ਆਂ ਆਪਾਂ ਇੰਨੀਆਂ-ਇੰਨੀਆਂ ਦਿਨ 'ਚ ਕਦੇ ਸਿਰ ਦੁਖਣ ਲੱਗ ਗਿਆ। ਕਦੇ ਕੀ ਦੁਖਣ ਲੱਗ ਗਿਆ ਐ ਸਾਰਾ ਏਸੀਆਂ ਦੇ ਜਾਂ ਜੇੜੀ ਗੰਦੀ ਮਿੱਟੀ, ਹਵਾ, ਪੋਲਿਊਸ਼ਨ ਫੈਲ ਰਿਹਾ ਅੱਜ-ਕੱਲ੍ਹ ਓਦੇ
ਹਾਂਜੀ, ਹਾਂਜੀ ਹਾਂ ਐ ਤਾਂ ਹੈ, ਚਲੋ ਮਤਲਬ ਆਪਾਂ ਨੂੰ ਦੇਖ ਖੋ, ਜਿਵੇਂ ਜੇੜੇ ਰੁੱਖ ਨੇ ਹਨਾ। ਤੇ ਆਪਾਂ ਜਿਵੇਂ ਹੁਣ ਕਈ ਵਾਰ ਸੜਕ ਤੇ ਤੁਰੇ ਜਾਂਨੇ ਆਂ ਜੇ ਰੁੱਖ ਆ ਜਾਂਦਾ ਐ ਤਾਂ ਆਪਾਂ ਨੂੰ ਆਰਾਮ ਆ ਜਾਂਦਾ ਵੀ ਆਪਾਂ ਛਾਹ ਚ ਖੜ ਸਕਦੇ ਆਂ ਜੇ ਰੁੱਖ ਨੀ ਹੋਣਗੇ ਤਾਂ ਆਪਾਂ ਨਾ ਮਤਲਬ ਆਪਾਂ ਨੂੰ ਛਾਂ ਵੀ ਨੀ ਮਿਲੂਗੀ ਨਾ ਆਪਾਂ ਧੁੱਪ 'ਚ ਜੇੜਾ ਓ ਓ ਆਪਾਂ ਸੜ ਜਾਂਗੇ।
ਹਾਂਜੀ ਹਾਂ ਜੇ ਆਪਾਂ ਖੜਾਂਗੇ ਤਾਂ ਹੀ ਆਪਾਂ ਨੂੰ ਰੁੱਖ ਦੇ ਥੱਲੋ ਹਵਾ ਮਿਲੂਗੀ, ਛਾਹ ਮਿਲੂਗੀ।
ਹੂੰ ਹੂੰ, ਰੁੱਖ ਤਾਂ ਬੋਤ ਜ਼ਰੂਰੀ ਨੇ।
ਹਾਂਜੀ ਜ਼ਿੰਦਗੀ 'ਚ ਵੀ।
ਹਾਂਜੀ ਹਾਂ। ਮਤਲਬ ਕਈ ਵਾਰ ਨਦੀਆਂ ਦੇ ਆਲੇ ਦੁਆਲੇ ਦੇਖ ਲੋਂ ਕਿੱਡੇ ਕਿੱਡੇ ਬੜੇ ਜੰਗਲ ਹੁੰਦੇ ਨੇ ਓ ਵੀ ਬੋਹਤ ਜਾਦਾ ਕੱਟ ਰਹੇ ਆ।
ਕੱਟ ਰਏ ਆ। ਤੇ ਅੱਜ ਕੱਲ ਸਮੁੰਦਰ ਦੇ ਨੇੜੇ ਤੇੜੇ ਕੋਈ ਵੀ ਤੁਹਾਨੂੰ ਦਰਖਤ ਨੀ ਮਿਲੂਗਾ। ਸਾਰੇ ਕੱਟ ਦਿੱਤੇ ਗਏ ਨ। ਕੋਈ ਸਮੁੰਦਰ ਕੋਲੇ ਨੀ ਹੂੰ, ਅੱਜ ਕੱਲ ਕੋਈ ਘਰਾਂ 'ਚ ਵੀ ਨੀ ਆ। ਅੱਜ ਕੱਲ ਕੋਈ ਘਰਾਂ 'ਚ ਵੀ ਨੀ ਲਗਾਂਦਾ ਹੈਗਾ ਪੇੜ ਪੌਦੇ।
ਜੀ ਹਾਂ ਪਹਿਲਾਂ ਦੇਖਲੋ ਹਰ ਇੱਕ ਘਰ 'ਚ ਦੋ ਇੱਕ ਇੱਕ ਯਾ ਦੋ ਦਰਖਤ ਜ਼ਰੂਰ ਹੁੰਦਾ ਸੀ ਪਰ ਅੱਜ-ਕੱਲ ਤਾਂ ਲੋਕ ਮਤਲਬ ਸਾਰਾ ਮਤਲਬ ਕੱਚਾ ਪੱਟ ਕੇ ਟੈਲਾਂ ਵਗੈਰਾ ਅ ਕਰ ਲਾ ਦੇ ਨੇ ਹਨਾ ਤੇ ਓਨਾਂ ਨੇ ਸਭ ਕੁਛ ਖਤਮ ਕਰਤਾ ਪੁਰਾਨੀਆਂ ਚੀਜ਼ਾਂ।
ਸਬਜ਼ੀਆਂ ਵਿੱਚ ਟੀਕੇ ਭਰ ਭਰ ਓਨਾ ਨੂੰ ਫੂਲਾ ਰੇ ਨੇ ਗੈਸਾਂ ਭਰ ਭਰ ਓਨਾਂ ਵਿੱਚ। ਕੁਛ ਕੈਮੀਕਲ ਮਿਲਾ ਵਿਲਾ, ਕੱਦੂ ਦੇ ਵਿੱਚ ਟੀਕੇ ਲਗਾ ਰੇ ਨੇ ਲੋਕ ਪਰਿੰਡੀਆਂ ਦੇ ਵਿੱਚ ਤਾਂ ਓ ਗਰੋ ਕਰ ਰਏ ਨੇ ਟੀਕਿਆਂ ਨਾਲ ਜੇ ਆਪਾਂ ਘਰੇ ਲਗਾਈਏ
ਹਾਂਜੀ ਹਾਂ ਤੇ ਓ ਕਿੰਨੀਆਂ ਔਰਗੈਨਿਕ ਹੋਣਗੀਆਂ ਨਾ ਆਪਾਂ ਨੂੰ, ਆਪਾਂ ਨੂੰ ਪੈਸੇ ਦੇ ਕੇ ਲੈ ਕੇ ਆਣੀਆਂ ਪੈਣਗੀਆਂ ਕਿਉਂਕਿ ਆਪਾਂ ਫ੍ਰੀ ਖਾਵਾਂਗੇ ਨਾਲੇ ਤਾਜ਼ੀ ਖਾਵਾਂਗੇ, ਕੈਮੀਕਲ ਫ੍ਰੀ ਖਾਵਾਂਗੇ।
ਸਭ ਤੋਂ ਵਧੀਆ ਆਪਣੇ ਨਾਲੇ ਬੋਡੀ ਦੇ ਲਈ ਵਧੀਆ ਬੈਨੀਫਿਟਸ ਹੋਣਗੇ ਓਸ
ਹਾਂਜੀ ਹਾਂ ਹਾਂ, ਹੁਣ ਆਪਾਂ ਖਾ ਰਹੇ ਆਂ ਏ ਸਾਰੀਆਂ ਬਿਮਾਰੀਆਂ ਹੀ
ਹਾਂਜੀ ਅੱਜ ਕੱਲ ਕੋਈ ਵੀ ਮੈਮ ਓਹੇ ਜਾ ਫਰੂਟ ਨੀ ਹੈਗਾ ਜੇੜਾ ਔਰਗੈਨਿਕ ਹੋਵੇ ਓਦੇ ਵਿੱਚ ਐ ਕੈਮੀਕਲਸ ਨਾ ਹੋਣ।
ਹਾਂਜੀ ਹਾਂ, ਕੈਮੀਕਲ ਅੱਜ ਕੱਲ ਸਾਰਾ ਕੁਛ ਟੀਕਿਆਂ ਨਾਲ ਅੰਬ ਵਗੈਰਾ ਹੁਣ ਦੇਖ ਲਓ ਆਣ ਵੀ ਲੱਗ ਗਏ ਕਿੰਨਾਂ ਟੀਕਿਆਂ ਨਾਲ ਪਕਾਦੇ ਨੇ।
ਹਾਂਜੀ ਹਾਂ।
ਤਰਬੂਜ਼ ਵਗੈਰਾ।
ਹਾਂਜੀ। ਫੇਰ ਉਹ ਘਰ ਵਰਗੀ ਅਹ ਔਰਗੈਨਿਕ ਚੀਜ਼ ਵੀ ਨੀ ਹੁੰਦੀ ਨਾ ਉਹ। ਕੈਮੀਕਲ ਵਰਗੀ ਹੁੰਦੀ ਹੈ, ਤੇ ਉਹਦੇ ਟੇਸਟ 'ਚ ਉਹਦੇ ਟੇਸਟ 'ਚ ਬਹੁਤ ਫ਼ਰਕ ਐ।
ਬਹੁਤ ਫ਼ਰਕ ਆ ਸਹੀ ਗੱਲ ਆ ਆਪਾਂ ਨੂੰ ਖਾਣ 'ਚ ਵੀ ਨੀ ਸਵਾਦ ਲੱਗਦੀ ਉਹ ਚੀਜ਼।
ਜੋ ਔਰਗੈਨਿਕ ਸਬਜ਼ੀਆਂ ਬਣਾਈਆਂ ਸੀ ਘਰੇ ਤਾਂ ਸਾਨੂੰ ਬਹੁਤ ਟੇਸਟੀ ਵੀ ਲੱਗਦੀਆਂ ਨੇ ਖਾਣ ਨੂੰ। ਉਹੀ ਕੱਦੂ ਲਗਾ ਲਓ, ਹਾਂਜੀ ਬਾਜ਼ਾਰ ਆਲਾ ਕੱਦੂ ਲਿਆਵਾਂਗੇ ਤਾਂ ਉਹ ਇੰਨਾ ਟੇਸਟੀ ਨਹੀਂ ਬਣਨਾ, ਜੇ ਆਪਾਂ ਘਰ ਵਾਲਾ ਦੁੱਧ ਪਾ ਕੇ ਬਣਾਵਾਂਗੇ ਐਨ ਵਧੀਆ, ਤਾਂ ਉਹ ਬਹੁਤ ਟੇਸਟੀ ਲੱਗਣ। ਠੀਕ ਹੈ ਮ-
ਹਾਂਜੀ ਠੀਕ ਥੈਂਕ ਯੂ।